ਠੀਕ ਵੀਰ ਜੀ।
ਹਾਂਜੀ ਜੀ, ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਹੈ ਵੀਰ ਜੀ।
ਵਧੀਆ ਵੀਰ ਜੀ ਵਧੀਆ। ਤੁਸੀਂ ਸੁਣਾਓ, ਹੋਰ ਕੀ ਕਰ ਰਹੇ ਅੱਜ ਕੱਲ੍ਹ।
ਬਸ ਕੁਛ ਨੀ ਵੀੇਰ ਜੀ, ਵਹਲੇਲੀ ਹੈਗੇ ਹਲੇੇ ਦੇ।
ਵੀਹ ਜੀ ਦੇਖੋ, ਮੈਂ ਗੱਲ ਪੁੱਛ ਜੀ ਤੁਹਾਡੇ ਤੋਂ ਜਿਹੜਾ ਅੱਜ ਕੱਲ੍ਹ ਪੋਲਿਊਸ਼ਨ ਵੱਧ ਰਿਹਾ ਹੈ। ਟਨ ਪੋਲਿਊਸ਼ਨ ਵੱਧਣ ਦਾ ਕੀ ਰੀਜ਼ਨ ਤੁਸੀਂ ਦੇਣਾ ਚਾਹੋਗੇ।
ਇਹ ਦੇਖੋ ਜੀ, ਅੱਜ ਕੱਲ੍ਹ ਤੇ ਪੋਲਿਊਸ਼ਨ ਬੜਾ ਹੀ ਫੈਲ ਰਿਹਾ ਵੈਸੇ ਤੇ ਅੱਜ-ਕੱਲ੍ਹ ਦੀ ਜਿਹੜੀ ਗੱਡੀਆਂ ਹੈਗੀਆਂ। ਲੋਕੀ ਦੇਖੋ ਦੁਕਾਨ ਤੱਕ ਵੀ ਜਾਣਾ ਹੁੰਦਾ, ਅੱਜ-ਕੱਲ੍ਹ ਬਾਈਕਾਂ ਤੇ ਜਾਂਦੇ ਹੈਗੇ ਨੇ। ਪੈਦਲ ਕੋਈ ਚੱਲ ਕੇ ਰਾਜ਼ੀ ਨਹੀਂ ਹੈਗਾ ਤੇ ਉਹਦੇ ਨਾਲ ਪੋਲਿਊਸ਼ਨ ਬੜਾ ਜ਼ਿਆਦਾ ਹੁੰਦਾ ਐ। ਸਰਕਾਰ ਨੂੰ ਦੇਖੋ ਕੁੱਝ ਨਾ ਕੁੱਛ ਤਾਂ ਕਰਨਾ ਚਾਹੀਦਾ ਇਹਦੇ ਸਟ੍ਰਿਕਟ ਕੈਕਸ਼ਨ ਤੇ ਦੇਖੋ ਲੈਣਾ ਹੀ ਚਾਹੀਦਾ।
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ। ਵੀਰ ਜੀ, ਵੀਰ ਜੀ ਦੇ ਇੱਕੋ ਗੱਲ ਧਿਆਨ ਦੀ ਅੱਗੇ ਨਾ ਜਿਹੜਾ ਪੋਲਿਊਸ਼ਨ ਹੈਗੇ ਮਤਲਬ ਬਹੁਤ ਜ਼ਿਆਦਾ ਹਾਰਮਫੁਲ ਹੈਗਾ ਐ। ਹਰ ਇੱਕ ਕਿ ਮਤਲਬ ਏਜ ਪੀਪਲ ਵਾਸ ਕਿਉਂਕਿ ਇਹ ਜਿਹੜੀ ਨਾ, ਨਾ ਨਾਕਾਂ ਦੇ ਜਿਹੜੇ ਪਾਇਪ ਹੈਗੇ ਨੇ ਉਹਨਾਂ ਨੂੰ ਬਲੋਕ ਕਰ ਦਿੰਦਾ। ਆਔਕਸੀਜਨ ਅੱਛੇ ਧੋਣ ਨਹੀਂ ਜਾ ਸਕਦੀ ਬੋਡੀ 'ਚ ਪੋਲਿਊਸ਼ਨ ਕਰਕੇ।
ਅਤੇ ਇਸ ਕਰਕੇ ਬਹੁਤ ਜ਼ਿਆਦਾ ਮੇਜਰ ਪ੍ਰੋਬਲਮਸ ਹੁੰਦੀਆਂ ਨੇ। ਜਿਵੇਂ ਕਿ, ਹਾਰਟ ਅਟੈਕ ਵਗੈਰਾ ਹੋ ਗਿਆ। ਅਤੇ ਹੋਰ ਵੀ ਕਈ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਹੁੰਦੀਆਂ ਨੇ ਅੱਜ-ਕੱਲ੍ਹ। ਸਾਡੇ ਬਜ਼ੁਰਗਾਂ ਨੂੰ ਪੋਲਿਊਸ਼ਨ ਦੀ ਵਜ੍ਹਾ ਤੋਂ ਅਤੇ ਤੁਹਾਡ ਤੁਸੀਂ ਮੇਨ ਰੀਜ਼ਨ ਕੀ ਦੇਣਾ ਚਾਹੋਗੇ ਪੋਲਿਊਸ਼ਨ ਦਾ? ਕਿ ਅੱਜ-ਕੱਲ੍ਹ ਪੋਲਿਊਸ਼ਨ ਹੱਦ ਤੋਂ ਜ਼ਿਆਦਾ ਵੱਧ ਰਿਹਾ।
ਦੇਖੋ ਜੀ, ਪੋਲਿਊਸ਼ਨ ਤੇ ਇਸ ਕਰਕੇ ਵੱਧ ਰਿਹਾ ਕਿਉਂਕਿ ਅੱਜ-ਕੱਲ੍ਹ ਤੇ ਭੇੜੇ ਵੀ ਲੋਕੀ ਬੜਾ ਕੱਢਦੇ ਪਏ ਨੇ।
ਹਾਂਜੀ ਬਿਲਕੁਲ ਘੱਟ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਓ। ਤੁਸੀਂ ਹੋਰ
ਪੇੜ ਬਚਾ ਕੇ ਰਾਜੀ ਨਹੀਂ ਹੈਗਾ। ਦੇਖੋ ਥਾਂ, ਥਾਂ ਤੇ ਪੇੜ-ਪੂੜ ਕੱਟ ਕੇ ਬਿਲਡਿੰਗ-ਬੁਲਿਡਿੰਗਾਂ ਲਾਂਦੇ ਪਏ ਹੈਗੇ ਨੇ। ਬੜੀ ਚੀਜ਼ ਗਲਤ ਹੈਗੀ ਏ ਪੇੜ ਤੇ ਦੇਖੋ ਜੀ ਥਾਂ ਤੇ ਹੋਣੀ ਜੀ ਬਹੁਤ ਜ਼ਰੂਰੀ ਹੈਗੀ ਹੈ। ਬਿਨਾਂ ਪੇੜ ਤੋਂ ਦੇਖੋ ਕੁਛ ਸਰ ਨੀ ਚੜਦਾ।
ਬਿਲਕੁਲ ਵੀ ਸਹੀ ਕਹਿ ਰਹੇ ਓ।
ਬਾਕੀ ਜਿਹੜੀ ਹੈ ਗੱਡੀਆਂ-ਗੁੱਡੀਆਂ ਲੋਕੀ ਚਲਾਉਂਦੇ ਹੈਗੇ ਨੇ ਬੜਾ ਤਗੜਾ ਹੀ ਪ੍ਰਦਰਸ਼ਨ ਕਰਦੀ ਐ। ਮਤਲਬ ਥੋੜ੍ਹੀ ਜਿਹੀ ਕੋਲ ਵੀ ਜਾਣਾ ਏ ਆ ਬਾਈਕ ਬੁਈਕਾਂ ਜਾਂ ਗੱਡੀਆਂ-ਗੁੱਡੀਆਂ ਦੀ ਜਾਂਦੇ ਹੈਗੇ ਨੇ। ਉਹਦੇ ਨਾਲ ਵੀ ਜ਼ਿਆਦਾ ਪੋਲਿਊਸ਼ਨ ਹੋ ਜਾਂਦਾ।
ਬਿਲਕੁਲ ਸਹੀ ਕਹਿ ਰਹੇ ਦੇਖੋ ਦੇਖੋ ਅੱਜ-ਕੱਲ੍ਹ ਤਾਂ ਲੋਕਾਂ ਨੂੰ ਆਪਣੀ ਹੈਲਥ ਤੇ ਧਿਆਨ ਦੇਣਾ ਚਾਹੀਦਾ ਐ। ਜੇ ਉਹ ਚਾਰ ਕਦਮ ਚੱਲਣਗੇ ਕਨੀ ਬੋਡੀ ਫਿੱਟ ਰਹੇਗੀ ਬਟ ਉਹ ਜਿਹੜੇ ਹੈਗੇ ਨੇ ਉਹ ਨਹੀਂ ਰਹਿਣਾ ਚਾਹੁੰਦੇ ਫਿੱਟ। ਉਹ ਮਤਲਬ ਕਿਧਰੇ ਵੀ ਜਾਣਾ ਹੁੰਦਾ ਉਹਨਾਂ ਨੂੰ ਉਹ ਆਪਣਾ ਸਾਂਦਾ ਠਾਅ ਕੇ, ਆਪਣੀ ਗੱਡੀ ਠਾਅ ਕੇ, ਆਪਣੀ ਮੋਟਰਸਾਈਕਲ ਠਾਅ ਕੇ ਨਿਕਲ ਪੈਂਦੇ ਨੇ।
ਹਾਂਜੀ, ਹਾਂਜੀ ਉਹ ਗੱਲ ਤੇ ਹੈਗੀ।
ਬਿਲਕੁਲ ਸਹੀ ਕਹਿ ਰਹੇ ਓ। ਹੋਰ ਸੁਣਾਓ?
ਬਸ ਅੱਜ-ਕੱਲ ਤਾਂ ਦੇਖੋ ਜੀ ਬੱਚਿਆਂ ਤੇ ਵੀ ਬੜਾ ਇਫੈਕਟ ਪੈ ਰਿਹਾ। ਅੱਜ-ਕੱਲ ਪੋਲਿਊਸ਼ਨ ਦੇ ਕਾਰਨ ਇਨਵਾਇਰਮੈਂਟ ਤੇ ਬੜਾ ਇਫੈਕਟ ਹੋ ਰਿਆ। ਸਾਹ ਲੈਣ ਚ ਵੀ ਬਣੀਆ ਦਿੱਕਤਾਂ ਆ ਰਹੀਆਂ ਨੇ ਅੱਜ-ਕੱਲ।
ਬਿਲਕੁਲ ਸਹੀ ਕਹਿ ਨੇ ਦੇਖੋ, ਅੱਜ-ਕੱਲ੍ਹ ਜਿੰਨਾ ਹਿਸਾਬ ਜਿਸ ਹਿਸਾਬ ਨਾਲ ਪੇਟ ਕੱਟ ਕੱਟ ਰਹੇ ਨੇ ਅਤੇ ਜਿਵੇਂ ਮਤਲਬ ਲੋਕੀ ਪੇੜ ਲਾ ਨੇ ਨਹੀਂ ਹੋ ਰਹੇ। ਮਤਲਬ ਜਿੱਧਰ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ। ਉੱਧਰ ਆਪਣੇ ਜ਼ਰੂਰਤ ਲਈ ਪੇੜ ਕੱਟ ਦਿੰਦੇ ਨੇ। ਪਰ ਜਦ ਓਨਾਂ ਨੂੰ ਲਾਣ ਵਾਸਤੇ ਕਹਿ ਦੇਈਏ ਤੇ ਉਹਨਾਂ ਦੇ ਵਸਦਾ ਨਹੀਂ ਹੁੰਦਾ। ਬਸ ਆਹੀ ਮੇਨ ਰੀਜਨ ਤੇ ਆਈ ਹੈਗਾ। ਦੇਖੋ ਦੇਖੋ ਕਿ ਪੇੜ ਨੀ ਹੈਗੇ ਅਤੇ ਲੋਕਾਂ ਨੂੰ ਆਪਣੀ ਥੋੜ੍ਹੀ ਜਿਹੀ ਸਿਵਿਕ ਸੈਂਸ ਨੀ ਹੈਗੀ। ਕਿ ਜੇ ਉਹਨਾਂ ਨੂੰ ਛੋਟੇ ਰੂਟ 'ਤੇ ਜਾਨਾ ਮਤਲਬ ਛੋਟੀ ਦੂਰੀ 'ਤੇ ਜਾਣਾ ਅਤੇ ਉਹ ਸਾਧਨ ਦਾ ਯੂਜ ਨਾ ਕਰਨ ਪੈਦਲ ਜਾਣ। ਅੱਜ-ਕੱਲ੍ਹ ਸਰ ਅੱਜ-ਕੱਲ੍ਹ ਸਰਕਾਰ ਨੇ ਇਲੈਕਟ੍ਰਿਕ ਵਹੀਕਲਸ ਲਾਂਚ ਕੀਤੇ ਹੋਏ ਨੇ। ਜਿਦੀ ਹੈਲਪ ਤੋਂ ਜੀ ਜਿਦੀ ਅੱਜ-ਕੱਲ੍ਹ ਮਤਲਬ ਇਲੈਕਟ੍ਰਿਕ ਬੱਸਾਂ ਵੀ ਚੱਲ ਰਹੀਆਂ ਨੇ, ਮੇਨ ਗੱਲ ਤਾਂ ਦੇਖੋ ਐਵੇਂ ਅੱਗੇ ਚਾਹੇ ਇਲੈਕ ਐੈਕਟ੍ਰਿਕ ਹੋਵੇ, ਚਾਹੇ ਡੀਜ਼ਲ ਪੈਟਰੋਲ ਹੋਵੇ। ਲੋਕਾਂ ਨੂੰ ਸਭ ਤੋਂ ਜ਼ਿਆਦਾ, ਜ਼ਿਆਦਾ ਤੋਂ ਜ਼ਿਆਦਾ ਪਬਲਿਕ ਟਰਾਂਸਪੋਰਟ ਯੂਜ਼ ਕਰਨਾ ਚਾਹੀਦਾ। ਜਿੰਨਾ ਜ਼ਿਆਦਾ ਲੋਕੀ ਪਬਲਿਕ ਟਰਾਂਸ ਯੂਜ਼ ਕਰਨਗੇ, ਉਹਨਾਂ ਜ਼ਿਆਦਾ ਉਹਨਾਂ ਦਾ ਫਾਇਦਾ ਹੈਗਾ, ਅਤੇ ਪੂਰੇ ਮਤਲਬ ਅੱਜ ਪੂਰੇ ਸ਼ਹਿਰ ਦੇਸ਼ ਦਾ, ਫੈਦਾ ਗਿਆ ਉਸ ਕਿਉਂਕਿ ਉਹ ਚੀਜ਼ ਤੋਂ ਮਤਲਬ ਸਾਡੀ ਜਿਹੜੇ ਮਤਲਬ ਲੋਕ ਹੈਗੇ ਨੇ ਜਿੰਨੇ ਵੀ, ਲੱਗੇ ਨੇ ਸਾਡੇ ਦੇਸ਼ ਵਿੱਚ ਜਾਂ ਸ਼ਹਿਰ ਵਿੱਚ ਉਹਨਾਂ ਦੀ ਸਾਰਾ ਦੀ, ਪ੍ਰੋਟੈਕਸ਼ਨ ਵੱਧੇਗੀ ਪੋਲਿਊਸ਼ਨ ਘੱਟ ਹੋਏਗਾ, ਤਾਂ ਕਰਕੇ ਗੋਰਮੈਂਟ ਨੇ ਜਿਹੜੇ ਪੈਟਰੋਲ ਡੀਜ਼ਲ ਦੇ ਰੇਟ ਨੇ ਹਾਈ ਕੀਤੇ ਨੇ, ਤਾਂ ਕਿ ਲੋਕ ਥੋੜ੍ਹੀ ਕਮ ਯੂਜ ਕਰਨ ਕਿਉਂਕਿ ਦੇਖੋ ਜਿੰਨਾ ਜ਼ਿਆਦਾ ਪੈਟ ਪੈਟਰੋਲ ਯੂਜ਼ ਹੋਏਗਾ, ਉਹਨਾਂ ਜ਼ਿਆਦਾ ਸਾਡੇ ਕੋਲ ਵੀ ਪੈਟਰੋਲ ਕੰਮ ਹੋਏਗਾ। ਤੇ ਓਨੇ ਜ਼ਿਆਦਾ ਹੀ ਰੇਟ ਵੱਧਣਗੇ। ਇੱਕ ਤਰਫ ਤੋਂ ਇਹ ਵਧੀਆ ਗੱਲ ਵੀ ਹੈਗੀ ਹੈ, ਕਿ ਰੇਟ ਵੱਧਦੇ ਨੇ ਤਾਂ ਕਿ ਲੋਕਾਂ ਨੇ ਹੁਣ ਜਿਹੜੇ ਇਲੈਕਟ੍ਰਿਕ ਬੈਟ ਬੈਟਰੀ ਵਗੈਰਾ ਯੂਜ ਕਰਨੀ ਸ਼ੁਰੂ ਕਰਤੀ ਹੈ, ਜਿਵੇਂ ਅੱਜ-ਕੱਲ੍ਹ ਇਲੈਕਟ੍ਰਿਕ ਸਕੂਟਰ ਦਾ ਬਹੁਤ ਜ਼ਿਆਦਾ ਚੱਲਣ ਨੇ ਕਾਰ ਵੀ ਬਹੁਤ ਜ਼ਿਆਦਾ ਇਲੈਕਟ੍ਰਿਕ ਹੋ ਗਈਆਂ ਨੇ, ਇਸ ਚੀਜ਼ ਦਾ ਤਾਂ ਬਹੁਤ ਜ਼ਿਆਦਾ ਫਾਇਦਾ ਹੈਗਾ ਦੇਖੋ।
ਹਾਂਜੀ-ਹਾਂਜੀ ਉਹ ਗੱਲ ਤਾਂ ਹੈ ਜੀ ਦੇਖੋ ਜੀ ਹੈ, ਜਿਹੜੇ ਪ੍ਰਦੂਸ਼ਨ ਹੈਗਾ ਗਵਰਮੈਂਟ ਨੂੰ ਵੀ ਦੇ ਐਕਸ਼ਨ ਲੈਣਾ ਪਏਗਾ ਐਦੈ, ਨਹੀਂ ਤਾਂ ਞੇਖੌ ਪਲਿਊਸ਼ਨ ਵੱਧਦਾ ਰਹੇਗਾ, ਗੈਰਮੈਂਟ ਤੇ ਬੜਾ ਤਗੜਾ ਇਫੈਕਟ ਪਏਗਾ, ਅੱਗੇ ਆਉਣ ਵਾਲੀ ਜਨਰੇਸ਼ਨਨਾਂ ਨੂੰ ਬੜਾ ਇਫੈਕਟ ਪਏਗਾ।
ਹਾਂਜੀ ਦੇਖੋ, ਬਿਲ ਹੁੲ ਦਿੱਲੀ ਸਰਕਾਰ ਨੇ ਵੀ ਕਈ ਵਾਰੀ ਮਤਲਬ, ਲੋਕਡਾਊਨ ਲਗਾਏ ਨੇ ਸਵੇਰੇ ਸ਼ਾਮ ਦੇ ਮਤਲਬ ਜਿਸ ਇਸ ਟਾਈਮ ਜੋ ਜਿਸ ਟਾਈਮ ਉਹਨਾਂ ਨੂੰ ਲੱਗਦਾ ਸੀ, ਕਿ ਹਾਂ ਇਸ ਟਾਈਮ ਵਿੱਚ ਜ਼ਿਆਦਾ ਭੀੜ ਹੁੰਦੀ ਹੈ। ਸ਼ਹਿਰ ਵਿੱਚ ਇਸ ਟਾਈਮ ਵਿੱਚ ਜ਼ਿਆਦਾ ਪੋਲਿਊਸ਼ਨ ਹੁੰਦਾ, ਗੱਡੀਆਂ ਤੋਂ ਉਸ ਟਾਈਮ ਦਾ ਉਹਨਾਂ ਨੇ ਲੋਕਡਾਊਨ ਲਾ ਤਾ ਸੀ ਕਿ, ਇਸ ਟਾਈਮ ਕੋਈ ਬਾਹਰ ਨਹੀਂ ਨਿਕਲੇਗਾ, ਥੋੜੇ ਟਾਈਮ ਤੱਕ ਉਹਨਾਂ ਨੇ ਲੋਕ ਨ ਵਗੈਰਾ ਯੂਜ ਕੀਤਾ, ਆਪਣੀ ਸਕੀਮਸ ਵਗੈਰਾ ਲਗਾਏ ਜਿਹਦੇ ਤੋਂ ਉਹਨਾਂ ਨੇ ਰਿਡਿਊਸ ਕੀਤਾ।
ਬਾਕੀ ਜੀ ਦੇਖੋ ਹੈ ਇਹ ਏ, ਇਕੱਲੀ ਗੌਰਰਮੈਂਟ ਵੀ ਕੁਛ ਕਰੇਗੀ, ਤੇ ਤਾਂ ਵੀ ਨਹੀਂ ਚੱਲਣਾ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ, ਜ਼ਿਆਦਾ ਤੋਂ ਜ਼ਿਆਦਾ ਗੱਡੀਆਂ ਦਾ ਘੱਟ ਯੂਜ ਕਰਨਾ ਚਾਹੀਦਾ। ਪਬਲਿਕ ਟਰਾਂਸਪੋਰਟ ਜੇ ਤੂੰ ਕਿਹਾ, ਉਹ ਜ਼ਿਆਦਾ ਯੂਜ ਕਰਨਾ ਚਾਹੀਦਾ ਵੈਸੇ, ਆਪਣਾ ਟਰਾਂਸਪੋਰਟ ਦੀ ਕੋਈ ਛੋਟੀ ਜਗ੍ਹਾ ਤੇ ਜਾਣਾ ਹੈ, ਉਹ ਘੱਟ ਯੂਜ ਕਰ ਕਰਣਾ ਚਾਹੀਦਾ ਤਾਂ ਹੀ ਜਾ ਕੇ ਦੇਖੋ ਇਨਵਾਇਰਮੈਂਟ ਵੀ ਸੇਫ ਕਰ ਪਾਵਾਂਗੇ, ਅੱਗੇ ਆਉਣ ਵਾਲੀ ਜਨਰੇਸ਼ਨ ਵੀ ਤਾਂ ਹੀ ਸੇਫ ਰਹੇਗੀ।
ਬਿਲਕੁਲ ਜੀ ਬਿਲੁ ਦੇਖੋ, ਜੀ ਜਿੰਨੇ ਜ਼ਿਆਦਾ ਪੋਲਿਊਸ਼ਨ ਹੋਏਗਾ, ਪੋਲਿਊਸ਼ਨ ਦਾ ਰੀਜ਼ਨ ਹੈਗਾ ਹੈ ਕਿ ਪੈਟਰੋਲ ਡੀਜ਼ਲ ਜਿੰਨੇ ਵੀ ਫਿਊਲਸ ਹੈਗੇ, ਨੇ ਸਾਡਾ ਕੋਲ ਹੋ ਗਿਆ। ਇਹ ਵੀ ਜਿਹੜਾ ਹੈਗਾ, ਮਤਲਬ ਪੋਲਿਉਸ਼ਨ। ਐਨਾ ਨੂੰ ਬਰਤਿਆ ਜਦ ਬਰਨ ਹੁੰਦਾ, ਤਾਂ ਹੀ ਪੋਲਿਉਸ਼ਨ ਹੁੰਦਾ ਤੇ ਆ ਜਾਂ ਇਹ ਜਦ ਬਰਨ ਹੁੰਦੇ ਨੇ, ਤਾਂ ਹੀ ਪਲਿਊਸ਼ਨ ਹੁੰਦਾ ਹੈ। ਤੇ ਹੁਣ ਜਦ ਇਹਨੂੰ ਕੰਮ ਤੋਂ ਕੰਮ ਪਲ ਬਰਨ ਹੋਣਗੇ, ਤਾਂ ਸਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਇਹ ਵੀ ਹੈ ਬੱਚਨਗੇ, ਐਹ ਜਿਹੜੇ ਰਿਸੋਰਸਿਸ ਹੈਗੇ ਨੇ।
ਹਾਂਜੀ-ਹਾਂਜੀ, ਉਹ ਗੱਲ ਤੇ ਯਾਦ ਹੈ ਸਾਡੀ।
ਬਸ ਅਸੀਂ ਤਾਂ ਇਹੀ ਕਹਿੰਨੇ ਹਾਂ ਕਿ ਦੇਖੋ, ਜਿੰਨੇ ਜ਼ਿਆਦਾ ਕੰਮ ਯੂਜ ਹੋ ਸਕੇ, ਰਿਸੋਰਸਾਂ ਦਾ ਉਹਨਾਂ ਕੰਮ ਕਰਿਓ ਤੇ ਜਿੰਨਾ ਜ਼ਿਆਦਾ ਕੰਮ ਪੋਲਿਊਸ਼ਨ ਹੋ ਸਕੇ, ਓਨਾ ਕੰਮ ਉਡਾਇਉ। ਪੋਲਿਊਸ਼ਨ, ਕਿਉਂਕਿ ਦੇਖੋ ਆਉਣ ਮਤਲਬ ਆਉਣ ਵਾਲੇ ਟਾਈਮ ਵਿੱਚ ਸਾਡੇ ਵੀ ਪੇਰੈਂਟਸ ਨੇ ਅਸੀਂ ਵੀ ਹੈਗੇ ਹਾਂ, ਕਿ ਸਜੇ ਸਾਨੂੰ ਵੀ ਅੱਗੇ ਪਰ ਪੋਲਿਊਸ਼ਨ ਕਰਕੇ ਦਿੱਕਤਾਂ ਨਾ ਹੋਣ। ਕੀ, ਅੱਜ-ਕੱਲ੍ਹ ਦੇਸ਼ ਦੇ ਵਿੱਚ ਲਗਭਗ-ਲਗਭਗ ਕਰੋੜਾਂ ਲੋਕਾਂ ਦੀ ਡੈਥ ਹੋ ਰਹੀ ਹੈ, ਪੋਲਿਊਸ਼ਨ ਕਰਕੇ।
ਹਾਂਜੀ-ਹਾਂਜੀ, ਉਹ ਗੱਲ ਤੇ ਹੈ ਜੀ, ਸਾਡੀ ਸਹੀ ਗੱਲ, ਉਹ ਤੇ ਅਲ ਤੇ ਦੇਖੋ ਜੀ। ਬੰਦੇ ਪੇੜ ਵੀ ਬੜਾ ਕੱਟਦੇ ਹੈਗੇ ਨੇ, ਪੇੜ ਜਲਾ-ਜਲੂ ਕੇ ਰੱਖ ਦਿੰਦੇ ਨੇ ਸਾਈਡ ਤੇ, ਉਹਦੇ ਨਾਲ ਵੀ ਪੋਲਿਊਸ਼ਨ ਦੇ ਕਪੜਾ ਹੁੰਦਾ
ਅੱਜ-ਕੱਲ੍ਹ ਜਿਹੜੇ ਬਾਈਕਲ ਜਿਹੜੀ ਸਰਵਿਸਾ ਕਰਉਂਦੇ ਨੇ, ਉਹ ਵੀ ਟਾਈਮ ਟੂ ਟਾਈਮ ਨੀ ਕਰਾਉਦੇ। ਤੇ ਉਹ ਧੂੰਏ ਬੜੇ ਛੱਡਦੀ ਹੈ, ਬਾਈਕਾਂ ਵਗੈਰਾ ਵੀ, ਤੇ ਉਹਦੇ ਨਾਲ ਵੀ ਪੋਲਿਊਸ਼ਨ ਬੜਾ ਹੁੰਦਾ ਜੀ।
ਦੇਖੋ ਜੀ, ਮੇਨ ਦਾ ਪੋਲਿਊਸ਼ਨ ਦਾ ਰੀਜ਼ਨ ਤਾਂ ਪਲਾਸਟਿਕ ਵੀ ਹੈਗਾ। ਜੇ ਲੋਕੀ ਪਲਾਸਟਿਕ ਪਲਾਸਟਿਕ ਦਾ ਯੂਜ ਕਰਨਾ ਘੱਟ ਕਰਦੀ ਹੈ, ਜਿਵੇਂ ਦੇਖੋ, ਡੇਲੀ ਕਮ ਤੋਂ ਕਮ ਵੀ ਕਰੋੜਾਂ ਕੁੰਟਲਾਂ ਇਹਦੇ ਪਲਾਸਟਿਕ ਵੇਸਟ ਨਿਕਲਦਾ ਤੇ ਜਿਹੜਾ ਅੱਧੇ ਤੋਂ ਜ਼ਿਆਦਾ ਉਹਦੇ 'ਚ, ਉਹ ਰੀਸਾਈਕਲ ਨਹੀਂ ਹੋ ਸਕਦਾ। ਜਿਹੜਾ ਰਿਸਾਈਕਲੇਬਲ ਪਲਾਸਟਿਕ ਹੁੰਦਾ, ਦੇਖੋ ਤਾਂ ਵਧੀਆ ਗੱਲ ਹੈ, ਕੰਪਨੀਆਂ ਨੇ ਅੱਜ ਕੱਲ੍ਹ ਜਿੰਨੇ ਵੀ ਬ੍ਰੈਂਡ ਆ ਗਏ ਨੇ। ਸਾਰਿਆਂ ਨੇ ਰਿਸਾਈਕਲੇਬਲ ਪਲਾਸਟਿਕ ਬਣਾ ਤੈ, ਕਈ ਮਸ਼ੀਨਾਂ ਬਣਾਤੀਆਂ ਨੇ, ਜਿਹਨ੍ਹਾਂ ਵਿੱਚ ਵਿੱਚ ਪਾ ਕੇ ਅਸੀਂ ਪਲਾਸਟਿਕ ਨੂੰ ਰੀਸਾਈਕਲ ਕਰ ਸਕਦੇ ਹਾਂ। ਪਰ ਜਿਹੜੇ ਪਲਾਸਟਿਕ, ਪੋਲੀਥੀਨ, ਪੋਲਿਬੇਗ ਨੇ, ਜਿਵੇਂ ਦੇਖੋ ਅੱਜ ਕੱਲ੍ਹ ਮਿਲਦੇ ਨੇ ਬਜ਼ਾਰ ਵਿੱਚ। ਐਹ ਬਹੁਤ ਜ਼ਿਆਦਾ ਹਾਰਮਫੁਲ ਹੈਗੇ ਨੇ, ਐਹ ਮਤਲਬ ਦੇਖੋ, ਮਿੱਟੀ ਚ ਗਿਰਦੇ ਨੇ ਕਿਧਰੇ ਵੀ, ਦ੍ਰਸ਼ਟੀ 'ਚ ਜਾਂ ਅਖਬਾਰ। ਗਰਜਦੇ ਨੇ ਅਤੇ ਬਹੁਤ ਜ਼ਿਆਦਾ ਲੰਬਾ ਟਾਈਮ ਲੈਂਦੇ ਨੇ।
ਦੇਖੋ ਜੀ, ਪਿੱਛੇ ਤੇ ਸਰਕਾਰ ਨੇ ਵੈਸੇ ਵੀ ਐ ਪੋਲੋਥੀਨ ਵਗੈਰਾ ਬੰਦ ਹੀ ਕਰਤੀਆਂ ਸੀ, ਉਹ ਕੱਪੜਿਆਂ ਹੀ ਯੂਜ ਕਰਤੀ ਸੀ। ਪਰ ਫੇਰ ਬਾਅਦ ਚੋਂ ਫੇਰ ਲੋਕਾਂ ਨੇ ਯੂਜ ਕਰਨੀਆਂ ਸ਼ੁਰੂ ਕਰਤੀਆਂ, ਉਹਦੇ ਨਾਲ ਫੇਰ ਪੋਲਿਊਸ਼ਨ ਵੱਧ ਗਿਆ।
ਲੋਕਾਂ ਦਾ ਤੇ ਕੁਝ ਨਹੀਂ ਹੈਗਾ, ਦੇਖੋ ਜਦ ਗੌਰਮੈਂਟ ਨੂੰ ਗੌਰਰਮੈਂਟ ਦੇ ਬਗੈਰ ਔਡਰ ਦੇਖੋ, ਬਜ਼ਾਰ ਵਿੱਚ ਕੋਈ। ਵੀ ਨਹੀਂ ਆ ਸਕਦਾ, ਤਾਂ ਤੁਸੀਂ ਵੀ ਮੰਨਦੇ ਹੋ ਗੌਰਮੈਂਟ ਨੇ ਬੰਦ ਗੌਰਮੈਂਟ ਨੇ ਬੰਦ ਕੀਤੀ ਸੀ, ਅਤੇ ਹੋਈ ਸੀ, ਹੁਣ ਚੱਲੀਏ, ਤਾਂ ਵੀ ਗੌਰਮੈਂਟ ਦਾ ਕੋਈ ਨਾ ਕੋਈ ਹੱਥ ਜ਼ਰੂਰ ਹੋਣਾ ਇਸ ਵਿੱਚ।
ਉਹ ਗੱਲ ਤੇ ਜੀ ਤੁਹਾਡੀ ਸਹੀ ਹੈਗੀ ਹੈ, ਬਿਲਕੁਲ, ਦੇਖੋ ਜੀ ਅਸੀਂ ਤਾਂ ਇ ਜਾਂਦੇ ਹਾਂ ਕਿ ਜਿਆਦਾ ਤੋਂ ਜ਼ਿਆਦਾ ਪੋਲਿਊਸ਼ਨ ਘੱਟ ਹੀ ਹੋਏ, ਤਾਂ ਹੀ ਜਾ ਕੇ ਦੇਖੋ ਜੀ ਸਹੀ ਰਹਾਂਗੇ, ਇਨਵਾਇਰਮੈਂਟ ਵਿੱਚ। ਤਾਂ ਹੀ ਸਹੀ ਰਹੇਗਾ।।
ਬਿਲਕੁਲ ਜੀ ਬਿਲਕੁਲ ਦੇਖੋ, ਸਾਡਾ ਇਨਵਾਇਰਮੈਂਟ ਖਤਮ ਹੋਇਆ, ਇਸ ਲਈ ਇਹ ਨਹੀਂ ਚਾਹਵਾਂਗੇ, ਸਾਡਾ ਇਨਵਾਇਰਮੈਂਟ ਖਤਮ। ਏ ਅਸੀਂ ਤਾਂ ਬਸ ਸਭ ਨੂੰ ਪ੍ਰੈਫਰ ਕਰਦੇ ਹਾਂ, ਕਿ ਘੱਟ ਤੋਂ ਘੱਟ ਪਲਾਸਟਿਕ ਦਾ ਯੂਜ਼ ਕਰਿਓ, ਕਿਉਂਕਿ ਜਿੰਨਾ ਘੱਟ ਤੁਸੀਂ ਪਲਾਸਟਿਕ ਪਟਿਕ ਦਾ ਯੂਜ ਕਰੋਗੇ, ਉਹਨਾ ਘੱਟ ਪਲਾਸਟਿਕ ਵੇਸਟ ਹੋਏਗਾ ਹੋਰ। ਦੇਖੋ, ਵੇਸਟ ਹੈਗੇ ਨੇ ਜਿੰਨ੍ਹਾਂ ਦੀ ਵਜੇ, ਜਿਨ੍ਹਾਂ ਦੀ ਵਜ੍ਹਾ ਤੋਂ ਪੋਲਿਊਸ਼ਨ ਹੋ ਰਿਹਾ।
ਹਾਂਜੀ-ਹਾਂਜੀ ਉਹ ਗੱਲ ‌ਸਾਡੀ‌ ਬਿਲਕੁਲ ਸਹੀ ਹੈਗੀ ਏ ਜੀ। ਕਿ ਦੇਖੋ ਜੀ, ਇਹ ਜਿਹੜੇ ਆ ਇਲੈਕਟ੍ਰਿਕ ਵਗੈਰਾ ਹੈਗੇ ਨੇ ਸਕੂਟਰ ਵਗੈਰਾ ਹੋ ਗਏ, ਅੱਜ-ਕੱਲ੍ਹ ਤੇ ਗੱਡੀਆਂ ਵੀ ਆ ਗਈ ਇਲੈਕਟ੍ਰਿਕ ਤੇਖ ਜਿਆਦਾ-ਜਿਆਦਾ ਯੂਜ ਕਰਨਾ ਤੇ ਸਹੀ ਰਹੇਗਾ ਵੈਸੇ ਤੇ, ਜ਼ਿਆਦਾ-ਜ਼ਿਆਦਾ ਪੋਲਿਊਸ਼ਨ ਵਾਲੀ ਚੀਜ਼ਾਂ ਅਵੋਇਡ ਹੀ ਕਰੋ ਤਾਂ ਹੀ ਜਾ ਕੇ ਥੋੜ੍ਹਾ ਸਹੀ ਹੋਏਗਾ ਮਾਹੌਲ ਦਾ,
ਬਿਲਕੁਲ ਜੀ-ਬਿਲਕੁਲ ਠੀਕ ਹੈ।
ਸਭ ਤੋਂ ਸਹੀ ਹੈਗੀ ਹੈ ਨਾ, ਪੋਲਿਊਸ਼ਨ ਕਰਦੀ ਨਾ ਕੋਈ ਕੁਛ ਆਰਾਮ ਨਾਲ ਚੱਲਦੀ ਹੈਗੀ ਹੈ।
ਬਿਲਕੁਲ ਸਹੀ ਕਹਿ ਰਹੇ ਹੋ ਪਰ ਦੇਖੋ, ਉਸ ਚੀਜ਼ ਉਹਦਾ ਵੀ ਕਈ ਵਾਰ ਜਿਵੇਂ ਤੁਸੀਂ ਵੇਖ, ਕੀ ਹੁੰਦੀਆਂ ਨਿਊਜ਼ ਵਗੈਰਾ, ਕਿ ਬਈ ਉਹਦੇ 'ਚ ਵੀ ਅੱਗ ਲੱਗ ਜਾਂਦੀ ਹੈ। ਅਤੇ ਜਿਹੜਾ ਉਹ ਉਸ ਅੱਗ ਨੂੰ ਅੱਗ ਜਦ ਦਾ ਜਿਹੜਾ ਪੋਲਿਊਸ਼ਨ ਹੁੰਦਾ, ਉਹ ਵੀ ਜਿਹੜਾ ਪੋਲਿਊਟ ਕਰ ਰਿਹਾ, ਜਿਹੜਾ ਮਤਲਬ ਦੇਖੋ, ਹਰ ਇੱਕ ਚੀਜ਼ ਦੇ ਜਿਹਦੇ ਫਾਇਦੇ ਨੇ ਉਸ ਚੀਜ਼ ਦੇ ਨੁਕਸਾਨ ਵੀ ਅੱਗੇ ਨਾਲ ਜਵੇਂ ਤੁਸੀਂ ਕਹਿ ਰਹੇ ਹੋ।
ਹਾਂਜੀ-ਹਾਂਜੀ ਪੋਲਿਊਸ਼ਨ ਦੇਖੋ, ਜੀ ਸਾਰੀ ਜਗ੍ਹਾ ਹੀ ਹੈਗਾ, ਤੁਸੀਂ ਕੁਛ ਵੀ ਅਗਰ ਚਲਾਓ-ਚਲੂਓ ਗਏ। ਤਾਵੀ ਪੋਲਿਊਸ਼ਨ ਹੋਏਗਾ, ਤੁਹਾਡਾ ਸਾਰੀ ਜਗ੍ਹਾ ਤੋਂ ਪੋਲਿਊਸ਼ਨ ਤੇ ਹੋਣਾ ਹੀ ਹੋਣਾ, ਬਸ ਤਾਂ ਇਹ ਕਿ ਗੌਰਰਮੈਂਟ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ, ਇਹਦੇ ਤੇ ਤਾਂ ਆਈ ਜਾ ਕੇ ਦੇ, ਸੇਫ ਹੋਏਗਾ, ਇਨਵਾਇਰਮੈਂਟ ਵੀ ਅਤੇ ਅੱਗੇ ਵਾਲੀ ਜਨਰੇਸ਼ਨ ਵੀ ਤਾਂ ਹੀ ਸੇਫ ਬਚੇਗੀ।
ਕੋਈ ਨਾ ਕੋਈ' ਤੇ ਰੂਲਸ ਬਣਾਣੇ ਚਾਹੀਦੇ ਨੇ ਜਿਵੇਂ ਜੁਰਮ-ਜੁਰਮਾਨਾ ਵਗੈਰਾ ਹੋ ਗਿਆ ਹਾਂਜੀ-ਹਾਂ ਤਾਂ ਹੀ ਕਰਕੇ ਸੁਧਰਨਗੇ ਪਰ ਅਜ ਕੱਲ੍ਹ ਦੇ ਟੈਮ ਵਿਚ ਕੋਈ ਨਹੀਂ ਚਾਹੰਦਾ ਕਿ ਬਈ ਮਤਲਬ ਪੋਲਿਊਸ਼ਨ ਹੋਏ ਫਿਰ ਵੀ ਹੋ ਜਾਂਦਾ ਪੋਲਿਊਸ਼ ਬਾਕੀ ਵੇਖੋ ਬਸ ਅਸੀਂ ਤਾਂ ਐਵੇਂ ਈ ਚਾਹਵਾਂਗੇ ਕਿ ਦੇਖੋ ਨਾ ਕਿਸੇ ਨੂੰ ਪੋਲਿਊਸ਼ਨ ਤੋਂ ਦਿੱਕਤ ਹੋਵੇ ਨਾ ਅਸੀਂ ਪੋਲਿਊਸ਼ਨ ਕਰੀਏ ਸਾਰਿਆਂ ਤਾਂ ਐ ਰੀਕੈਸਟ ਹੈਗੀਏ ਕਿ ਜਿੰਨਾ ਹੋ ਸ ਕਿ ਆਪਨਾ ਪਬਲਿਕ ਟਰਾਂਸਪੋਰਟ ਯੂਜ ਕਰਨ
ਹਾਂਜੀ-ਹਾਂਜੀ ਉਹ ਗੱਲ ਤੇ ਹੈ ਤੁਹਾਡੀ ਬਿਲਕੁਲ ਸਹੀ
ਫੁਟਨਾ ਯੂਜ਼ ਕਰਨ
ਹਾਂਜੀ ਜ਼ਿਆਦਾ-ਜ਼ਿਆਦਾ ਦੇਖੋ ਜੀ ਇਲੈਕਟ੍ਰਿਕ ਸਕੂਟੀਆਂ ਦਾ ਇਸਤੇਮਾਲ ਕਰੋਗੇ ਤਾਂ ਹੀ ਜਾ ਕੇ ਥੋੜਾ ਸਹੀ ਹੋਏਗਾ ਮਹੋਲ ਜੇਹਾ
ਹਾਂਜੀ-ਹਾਂਜੀ ਠੀਕ ਹੈ ਵੀਰੇ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸ ਸ੍ਰੀ ਕਾਲ ਠੀਕ ਹੈ ਵੀ ਸ ਸ਼੍ਰੀ ਅਕਾਲ
ਹ